ਹੈਲੋ ਹਾਂਜੀ ਸਤਿ ਸ਼੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ। ਹੋਰ ਠੀਕ ਹੋ ਤੁਸੀਂ।
ਬਹੁਤ ਵਧੀਆ ਧੀਆ ਜੀ ਹੋਰ ਸੁਣਾਓ।
ਔਰ ਸਭ ਠੀਕ ਹੈ। ਬਸ, ਮੈਂ ਨਾ ਅਹ ਅਸੀਂ ਸ਼ਹਿਰ ਥੋੜਾ ਸ ਬਾਹਰ ਗਏ ਸੀ। ਅਸੀਂ ਸ਼ਹਿਰੋਂ ਬਾਹਰ ਤੇ ਰਸਤੇ ਵਿੱਚ ਬੱਚੇ ਕਹਿ ਰਹੇ ਦਾਲ-ਮੱਖਣੀ ਖਾਣੀ ਹੈ। ਠੀਕ
ਫੇਰ।
ਤੇ ਇਕ ਤੇ ਫਿਰ ਮੈਂ ਕਿਹਾ ਮੈਂ ਦਾਲ-ਮੱਖਣੀ ਹੈਗੀ ਸੀ ਲਾਲ-ਲਾਲ ਜੀ ਰੰਗ ਦੇ।
ਰੈਡ, ਠੀਕ ਏ ਮਸ ਸਾਲੇ ਪਾਏ ਹੋਏ। ਖੂਬ ਮੈਂ ਬੱਚਿਆਂ ਨੂੰ ਕਿਹਾ ਮੈਂ ਕਿਹਾ ਮੈਂ ਤਾਂ ਖੁਦ ਇਸਰ੍ਹਾਂ ਦੀ ਬਨਾਣੀ ਆਂ।
ਅੱਛਾ, ਫੇਰ।
ਤੇ ਮੈਂ ਕੋਸ਼ਿਸ਼ ਕਰਾਂਗੀ ਬਣਾਣ ਦੀ।
ਹਾਂਜੀ, ਕਿਸ ਤੁਸੀਂ ਕਿਸ ਤਰ੍ਹਾਂ ਬਣਾਦੇ ਔ।
ਮੈਨੇ ਤਾਂ ਅਹ ਦਾਲ ਨੂੰ ਰਾਤੀ ਭਿਗੋ ਦਿੱਤਾ।
ਅੱਛਾ।
ਹਾਂਜੀ, ਇੱਕ ਕਟੋਰੀ ਦਾਲ ਭਿਗੋ ਦਿੱਤੀ। ਔਰ ਫਿਰ ਸਵੇਰੇ ਕੁੱਕਰ ਵਿੱਚ ਪਾਇਆ ਹਲਦੀ, ਨਮਕ
ਭੈਣਜੀ, ਨਹੀਂ ਨਹੀਂ ਹਲਦੀ ਨੀ ਪੈਂਦੀ ਫਿਰ। ਜੋ ਲਾਲ ਲਾਲ ਰੰਗ ਦੀ ਬਣਾਂਦੇ ਆ ਨਾ ਤੇ ਹਲ ਦੀ ਨੀ ਪੈਂਦੀ। ਉਹਨੂੰ ਖਾਲੀ ਇਸ ਤਾਈ ਲੂਣ ਔਰ ਹਲਕੀ ਜਿਹੀ ਮਿਰਚ ਪਾ ਕੇ ਉਬਾਲੀ ਦਾ ਏ। ਫਿਰ ਉਹਨੂੰ ਕਾੜੀਦਾ ਏ। ਚੰਗੀ ਤਰ੍ਹਾਂ ਸਰਸੋਂ ਦਾ ਤੇਲ ਪਾ ਦੋ ਥੋੜੇ ਮੇਥਰੇ ਪਾਓ
ਹਾਂਜੀ ਅੱਧਾ ਕੱਪ ਦੁੱਧ ਵੀ ਪਾਇਆ ਮੈਂ ਫਿਰ
ਉਹ ਤਾਂ ਦੁੱਧ ਤੁਸੀਂ ਬਾਅਦ ਨੂੰ ਵੀ ਪਾਓਗੇ
ਤੇ ਫਿਰ ਮੈਂ ਉਬਾਲਾ ਦਵਾ ਕੇ ਇਹਨੂੰ ਚੰਗੀ ਸੀਟੀਆਂ ਲਵਾਈਆਂ ਉਸ ਤੋਂ ਬਾਅਦ ਮੈਂ ਪਿਆਜ ਟਮਾਟਰ ਦੇ ਸਾਰੇ ਮਸਾਲੇ ਪਾ ਕੇ ਤੜਕਾ ਲਗਾਇਆ
ਅੱਛਾ ਅੱਛਾ ਅੱਛਾ ਅੱਛਾ
ਫਿਰ ਉਹਨੂੰ ਅੱਛੀ ਤਰ੍ਹਾਂ ਘੋਲਿਆ ਦਾਲ ਨੂੰ ਫਿਰ
ਘੋਟ ਕੇ ਅੱਛੀ ਤਰ੍ਹਾਂ ਘੋਟਿਆ
ਹਾਂਜੀ ਹੋਰ ਫਿਰ ਆਪਣਾ ਜਿਹੜਾ ਤੜਕਾ ਤਿਆਰ ਰੱਖਿਆ ਹੋਆ ਸੀ ਉਹ ਮੈਂ ਦਾਲ ਵਿੱਚ ਪਾਇਆ ਉਹ ਫਿਰ ਚੰਗੀ ਸੀਟੀਆਂ ਲਵਾਈਆਂ ਕੁੱਕਰ ਚ
ਅੱਛਾ
ਫਿਰ ਥੋੜ੍ਹੀ ਦੇਰ ਬਾਅਦ ਜਦੋਂ ਖੋਲ੍ਹਿਆ ਘੁਲੱਗੀ ਦਾਲ ਬਿਲਕੁਲ ਫਿਰ ਮਲਾਈ ਪਾਈ ਉਹਦੇ ਉੱਪਰ ਕਰੀਮ
ਤੇ ਤੜਕਾ ਨਹੀਂ ਲਗਾਉਂਦੇ ਉਹ ਫਿਰ
ਮੈਂ ਕਿਹਾ ਤਾਂ ਹੈ ਤੜਕਾ ਲਾਇਆ ਨਾ ਮੈਂ ਪਿਆਜ਼ ਟਮਾਟਰ ਜੀਰਾ ਪਾ ਕੇ ਭੂਨਿਂਆ ਫਿਰ ਉਹਨਾਂ ਨੂੰ ਮਸਾਲੇ ਪਾਏ ਸਾਰੇ
ਲਸਨ ਅਦੱਰਕ ਹਰੀਆਂ ਮਿਰਚਾਂ ਇਹ ਨਾਲ ਪਾਓ ਬਾਅਦ ਉਹਨੂੰ ਜਿਸ ਟਾਈਮ ਤਿਆਰ ਕਰਨੇ ਤੋਂ ਪਹਿਲੇ ਪੰਦਰਾਂ ਵੀਹ ਮਿੰਟ ਪਹਿਲੇ ਪਾਓ ਤੇ ਉਹਦੇ ਚ ਖੁਸ਼ਬੂ ਵੀ ਬੜੀ ਅੱਛੀ ਆਉਂਦੀ ਹੈ
ਫਿਰ ਉਹ ਬੱਚਿਆਂ ਦੇ ਮੂੰਹ ਵਿੱਚ ਆਉਂਦੀ ਹੈ ਅਦਰਕ ਦੇ ਦਾਣੇ ਲਸਣ ਦੇ
ਕੁੱਟ ਕੇ ਪਾ ਦਿਉ ਤੁਹਾਡਾ ਮੂੰਹ ਵਿਚ ਅਦਰਕ ਆਉਂਦਾ ਹੈ ਨਾ ਤਾਂ ਬੜਾ ਟੇਸਟੀ ਲੱਗਦਾ ਹੈ ਫਿਰ ਸਵਾਦ ਆਦਾ। ਬਣੀ ਦਾਲ ਦਾ, ਅੱਛਾ ਫਿਰ ਉਹਦੇ ਉੱਤੇ ਤੁਸੀਂ ਫਿਰ ਹੋਰ ਕੀ ਪਾਦੇ ਹੋ ਮਲਾਈ ਕੀ ਕਰੀਮ,
ਮੈਂਨੇ ਆਪਣਾ ਕਰੀਮ ਅਮੁਲ ਕਰੀਮ ਪਾਈ ਮੈਂ, ਹਾਂਜੀ ਫਿਰ, ਆਪਣੇ ਵੱਲੋਂ ਮੈਂ ਇੰਨੀ ਤਾਕਤ ਲਗਾਈ ਕਿ ਚਲੋ ਬੱਚੇ ਸਵਾਦ ਨਾਲ ਖਾ ਲਣਗੇ।
ਹਾਂਜੀ,
ਕਰਨ ਕਰਨ ਤੋਂ ਬਾਅਦ ਬਣਾਣ ਤੋਂ ਬਾਅਦ ਬੱਚਿਆਂ ਨੂੰ ਪਸੰਦ ਹੀ ਨਹੀਂ ਹੈ।
ਹਾਂ ਬਾਈ ਉਹਨਾਂ ਨੂੰ ਮੂੰਹ ਲੱਗਿਆ ਨਾ ਬਾਜ਼ਾਰ ਦਾ ਖਾਣੇ ਦਾ, ਇਸ ਕਰਕੇ ਉਹ ਪਸੰਦ ਹੀ ਨਹੀਂ ਕਰਦੇ ਨੇ, ਉਹ ਲੋਕ ਮੈਂ ਬਜਾਂਰੌ ਇੱਕ ਮੱਖਣੀ ਦਾਲ ਦਾ, ਮਸਾਲਾ ਵੀ ਮਿਲਦਾ। ਉਹ ਤੁਸੀਂ ਲਿਆ ਕੇ ਰੱਖੋ। ਹੋਟਲਾਂ ਵਾਲੇ ਉਹੀ ਪਾਦੇ ਨੇ ਢਾਬਿਆਂ ਵਾਲੇ, ਉਹ ਪਾਓ ਵਿੱਚ ਦੇਖੋ, ਫ ਤੁਹਾਡੇ ਬੱਚੇ ਖਾਣਗੇ ਤੁਸੀਂ ਐਡਾ ਕੁਛ, ਪਾ ਲਿਆ ਦੁੱਧ ਪਾਈ ਕਰੀਮ,
ਭਾਈ ਘਿਓ ਪਾਇਆ ਦੇਸੀ-ਦੇਸੀ ਘਿਓ ਵਿੱਚ ਤੜਕਾ ਲਾਇਆ।
ਅਤੇ ਫਿਰ ਕਿਉਂ ਨਹੀਂ ਸਵਾਦ ਬਣੇਗੀ। ਇਹਨਾਂ ਨੂੰ ਪਸੰਦ, ਨਹੀਂ ਨਾ ਉਹ ਮਸਾਲਾ ਥੋੜਾ ਜਿਹਾ ਹੋਰ ਪਾ ਦੋ ਬਹੁਤ ਸਵਾਦ ਬਣ ਜਾ, ਜਾਏਗੀ, ਖਾਨਗੇ ਤੇ, ਕਹਿਣਗੇ ਨਾਲ ਚਟਣੀ ਬਣਾ ਲਈ, ਕਰੋ ਬਿਲਕੁਲ ਸਿੰਪਲ ਚਟਨੀਂ, ਨੀ ਬਣਾਓ, ਮੈਂ ਤੁਸੀਂ ਲੋ, ਉਹ ਹਰਾ ਧਨੀਆਂ, ਦੋ ਹਰੀਆਂ ਮਿਰਚਾਂ,
ਅੱਛਾ,
ਥੋੜ੍ਹਾ ਜਿਹਾ ਟੁਕੜਾ ਅਦਰਕ ਦਾ ਔਰ ਚਾਰ ਤੂਰੀਆਂ ਲੱਸਣ ਦੀਆਂ। ਉਹਨਾਂ ਨੂੰ, ਪੀਸ ਲੋ, ਪੀਸ ਕੇ ਉਹਦੇ ਚ ਪਾਓ ਕ ਕਾਲਾ ਨਮਕ, ਹੋਰ ਪਾਓ ਇੱਕ ਕਟੋਰੀ ਦਈ ਹੋਰ ਥੋੜੀ ਜਿਹੀ ਇੱਕ ਕੜੱਛੀ ਮਲਾਈ ਪਾ ਦਿਉ ਫਿਰ ਉਹ ਤੁਸੀਂ ਚਟਨੀ ਬਣਾ ਕੇ ਦਿਓ ਬੱਚਿਆਂ ਨੂੰ ਤੇ ਉਹ ਕ ਵਾਹ ਵਾਹ ਆਪਾਂ ਹੀ ਕਰਨਗੇ ਬਾਜ਼ਾਰ ਤੋਂ ਵੀ ਵਧੀਆ ਬਹੁਤ ਵਧੀਆ ਚਟਨੀ ਬਣਦੀ ਹੈ ਤੁਸੀਂ ਇੱਕ ਵਾਰੀ ਇਹ ਚਟਨੀ ਨਾਲ ਬਣਾਣਾ ਪਿਆਜ ਕੱਟ ਕੇ ਨਾਲ ਦੇਣਾ ਸਿਰਕੇ ਵਾਲੇ ਬਣਾ ਕੇ ਜਿਸੱਸਾਂ ਬਾਜਾਰੂ ਮਿਲਦਾ ਲਾਲ ਲਾਲ ਪਿਆਜ ਮਿਲਦਾ ਸਿਰਕੇ ਵਾਲੇ ਹੋਟਲਾਂ ਚੋਂ ਸਾਰੇ ਹੋਟਲਾਂ ਤੇ ਮਿਲਦੇ ਨੇ ਤੇ ਉਸ ਨਾਲ ਦਾ ਬਣਾਓ ਸਿਰਕਾ ਲਵੋ ਸਿਰਕਿਆ ਚ ਥੋੜਾ ਜਾਂ ਪਾਣੀ ਪਾ ਦਾ ਕੱਪ ਇੱਕ ਕੱਪ ਸਿਰਕਾ ਅੱਧਾ ਕੱਪ, ਅੱਧਾ ਕੱਪ ਪਾਣੀ ਪਾ ਔਰ ਉਹਨੂੰ ਪਾਣੀ ਪਾ ਕੇ ਪਿਆਜ ਵਿੱਚ ਪਾ ਦੋ ਦੇ ਕਿਨਾ ਇੰਨੇ ਸੋਹਣੇ ਲਾਲ ਰੰਗ ਦੇ ਪਿਆਜ਼ ਹੋ ਜਾਣੇ ਆ ਹਲਕਾ ਜਿਹਾ ਨਮਕ ਪਾ ਦੋ ਵਿੱਚ ਕਾਲਾ ਬਜ਼ਾਰੀ ਬਿਲਕੁਲ ਗੁੱਲ ਵਧੀਆ ਬਣ ਜਾਣੇ ਆ ਨਹੀਂ ਤਾਂ ਹੋ ਸਕਦਾ ਕੋਈ ਚਕੁੰਦਰ ਵੀ ਪਾਉਂਦੇ ਨੇ
ਅੱਛਾ ਅੱਛਾ ਲਾਲ ਵਸਤੂ ਦਾ ਉਹ ਕਲਰ ਕਰਕੇ
ਫਿਰ ਲਾਲ ਜੈਦਾ ਆ ਜਾ ਫਿਰ ਉਹ ਤੁਸੀਂ ਪਾਾਦੋਰ ਬਣਾਓ ਉਹ ਫਿਰ ਦੇਖੋ ਕਿੰਨਾ ਸਵਾਦ ਆਉਂਦਾ
ਠੀਕ ਏ ਠੀਕ ਕ ਮੈਂ ਅ ਹਾਂਜੀ। ਬੋਲੋ ਕੀ ਕਹਿ ਰਹੇ ਹੋ।
ਮੈਂ ਕਹਿ ਰਹੀ ਹਾਂ ਤੁਸੀਂ ਇਸ ਤਰ੍ਹਾਂ ਹੁਣ ਉਹਨਾਂ ਨੂੰ ਬਣਾ ਕੇ ਦਿਓ ਪਿਆ ਅਸੀਂ ਵੀ ਦਾਲ ਇਸ ਤਰ੍ਹਾਂ ਹੀ ਬਣਾਉਦੇ ਹਾਂ। ਜਿਸਿਸਾਂ ਤੁਸੀਂ ਦੱਸਿਆ ਹਾਂ। ਇਸ ਤਰ੍ਹਾਂ ਹੀ ਬਣਾਦੇ ਹਾਂ ਨਾਲ ਵਿੱਚ ਪਾ ਲੈਂਦੇ ਹਾਂ ਥੋੜੇ ਜਿਹੇ ਦਾਣੇ ਰਾਜਮਾਂ ਦੇ ਉਹਦੇ ਨਾਲ ਘਣੀ, ਘਣੀ ਹੋਦੀ ਜਾਂਦੀ ਦਾਲ ਹੋਰ ਜ਼ਿਆਦਾ ਘਣੀ ਹੋ ਜਾਂਦੀ। ਸ ਬਾਜ਼ਾਰ ਦੀ ਘਣੀ, ਘਣੀ ਹੁੰਦੀ ਹੈ ਨਾ ਉਹ ਚੀ ਬਣ ਜਾਏਗੀ ਰ ਤੁਸੀਂ ਇੰਨਾ ਸਾਰਾ ਘਿਓ ਪਾਏ ਤਾਂ ਵੀ ਬੱਚੇ ਨਖਰੇ ਕਰਦੇ ਪਏ ਨੇ ਹੁਣ ਥੋੜੇ ਜਿਹੇ ਨਾ ਰਾਜਮਾਂ ਵੀ ਪਾ ਲੈਣਾ ਹੁਣ ਕਿ ਦੁਬਾਰਾ ਬਣਾਓਗੇ- ਨਾ ਜਿਹੜੇ ਮੈਂ ਤੁਹਾਨੂੰ ਪਿਆਜ ਚਟਨੀ ਦੱਸੀ ਆ ਤੇ ਉਹ ਨਾ ਦਿਓ ਔਰ ਪਰੋਂਂਠੇ ਬਣਾ ਲਓ ਲੱਛੇ ਵਾਲੇ
ਠੀਕ ਏ।
ਹਾਂ ਨਹੀਂ ਤਾਂ ਬੱਚਾ ਲੱਛੇ ਪਰੌਂਠੇ ਬਣ ਤੇ ਮੈਂ ਇੱਕ ਰੋਟੀ ਵੇਲੀ ਉਹਦੇ ਚ ਨਾ ਲੰਬੇ ਲੰਬੇ ਕੱਟ ਮਾਰਦੋ ਘਿਓ ਲਗਾ ਕੇ। ਉਹ ਥੋੜ੍ਹਾ ਜਿਹਾ ਧੂਗਾ ਪਾ ਦੋ। ਧੂੜਾ ਪਾਾਲ ਲੋ ਵੀ ਪਲੀਥਨ ਜੋੜਾ ਹੁੰਦਾ ਆਟੇ ਨੂੰ ਬੋਲਦੇ ਅਸੀਂ ਧੂੜਾ ਕਹਿੰਦੇ ਹਾਂ ਤੇ ਉਹ ਪਾ ਕੇ ਉਹ ਜਿਹੜੇ ਕੱਟ ਕੱਟ ਕੇ ਨਾ ਫਿਰ ਉਹਨੂੰ ਇੱਕ ਉੱਤੇ ਇੱਕ ਉੱਤੇ ਇੱਕ ਪੱਟੀ ਚ ਰੱਖੀ ਜਾ ਤੇ ਉਹਨੂੰ ਗੋਲ ਫਿਰ ਬਣਾ ਲੋ। ਲੰਬੇ ਨੂੰ ਦੇ। ਰਾਮ ਪਰੌਠ ਮੱਠਾ ਬਣਾਉਂਦੇ ਨਾ ਇੱਕ ਐਸਾਂ ਮੋੜਦੇ ਹਾਂ ਲੰਬਾ ਕਰਕੇ। ਮੋੜ ਤੇ ਹੈ ਨਾ ਹਾਂ ਇਸਰਾ ਇੱਕ ਪੱਟੀ ਉੱਤੇ ਪ ਪਹਿਲੇ ਕੱਟ ਲਗਾ ਲਓ। ਸਾਰੇ ਰੋਟੀ ਨੂੰ ਇੱਕ ਇੱਕ ਪਰ ਚੁੱਕ ਚੁੱਕ ਕੇ ਇੱਕ ਤੇਈ ਕੇ ਉਤੇਈ ਰੱਖ ਕੇ ਫੇਰ ਉਹਨੂੰ ਗੋਲ ਕਰ ਲੋ। ਗੋਲ ਕਰਕੇ ਉਹਨੂੰ ਹਮ ਹਲਕਾ ਜਿਹਾ ਦਬਾਓ ਹਥ ਨਾ ਫਿਰ ਉਹ ਥੋੜ੍ਹਾ ਵੇਲ ਕੇ ਔਰ ਬਣਾਓ ਤੁਹਾਡੇ ਕਿੰਨੇ ਲੱਛੇ ਲੱਛੇ ਨਿਕਲਣਗੇ ਪਰੋਠੇ ਚੋਂ ਉੱਤੇ ਫੇਰ ਉਹ ਲਗਾਲੋ ਕਲੌਜੀ ਕਲੋਂਜੀ ਹੁੰਦੀ ਜਾਣਦੇ ਹੋ ਪਿਆਜ ਦੇ ਬੀਜ ਬੋਲਦਾ ਜਿਨੂੰ ਹਾਂ ਉਹ ਥੋੜੇ ਜਿਹੇ ਦਾਣੇ ਉੱਤੇ ਲਗਾ ਦਉ ਪਰੋਠੇ ਤੇ ਜਿਸ ਟਮ ਪੇੜਾ ਬਣਾਦੇ ਆ ਨਾ ਉਹਦੇ ਉੱਤੇ ਲਗਾ ਲੋੋ ਕੱਚੇ ਆੱਟੇ ਪੇੜੇ ਤੇ ਫਿਰ ਉਹਨੂੰ ਵੇਲ ਕੇ ਸੋਹਣਾ ਪਰੌਂਠਾ ਬਣਾਓ ਥੱਲੇ ਲਾ ਕੇ ਮੱਖਣ ਲਗਾ ਕੇ ਖਾਓ ਬਹੁਤ ਸੌਖਾ ਵੇ ਨਾ ਮੁਸ਼ਕਿਲ ਤਾਂ ਹੈ ਨਹੀਂ ਹੈ ਹਾਂ ਅਗਰ ਨਹੀਂ ਇਸ ਤਰ੍ਹਾਂ ਕਰ ਸਕਦੇ ਹੋ ਇੱਕ ਹੋਰ ਕੰਮ ਕਰੋ। ਅ ਤਲੋਸ਼ ਗੁੰਨਨ ਗੂਨੌ ਉਹਨੂੰ ਗੁੰਨਣ ਤੋਂ ਪਹਿਲੇ ਥੋੜ੍ਹਾ ਜਿਹਾ ਈ ਕੜਛੀ ਘਿਉ ਪਾ ਦਿਓ ੳਪਰ ਹਲਕਾ ਜਿਹਾ ਨਮਕ ਪਾਦੋ ਫਿਰ ਉਹਨੂੰ ਗੁੰਨ ਕੇ ਰੱਖੋ ਦਸ ਪੰਦਰਾਂ ਮਿੰਟ ਉਹਨੂੰ ਰੈਸਟ ਤੇ ਰੱਖ ਦੋ ਫਿਰ ਉਹਨੂੰ ਪੇੜੇ ਬਣਾਓ ਤੇ ਇਸ ਤ ਹੀ ਲੱਛੇ ਕੱਟ ਮਾਰ ਲਓ ਜਾਂਦ ਚਾਰ ਕੱਟ ਲਗਾ ਕੇ ਇਸ ਤ ਹੀ ਕੁੱਤੇ ਰੱਖ ਕੇ ਫਿਰ ਤੁਸੀਂ ਉਹਨੂੰ ਬਣਾ ਲਓ। ਕਲੋਂਜੀ ਲਗਾ ਕੇ ਪਰੋਂਠੇ ਉਹ ਬੜੇ ਸੋਹਣੇ ਇਤਨੇ ਨਰਮ ਬਣਨਗੇ ਕਿਉਂਕਿ ਉਹਦੇ ਚ ਮੋਣ ਪੈ ਗਿਆ ਨਾ। ਤੇ ਬਹੁਤ ਸੋਹਣੇ ਪਰੋਂਂਠੇ ਬਣਣ ਹੈ ਨ ਤੁਸੀਂ ਬਣਾ ਕੇ ਦੇਖਣਾ ਇੱਕ ਵਾਰੀ ਟਰਾਈ ਕਰੋ। ਜਨੇ ਮੈਂ ਤੁਹਾਨੂੰ ਦੱਸਿਆ ਹਾਂ ਔਰ ਉਹ ਚਟਨੀ ਜੋ ਜ਼ਰੂਰ ਬਣਾ ਕੇ ਖਵਾਣਾ ਬੱਚਿਆਂ ਨੂੰ ਜਿਹਦੇ ਨਾਲ ਉਹਨਾਂ ਨੂੰ ਬਹੁਤ ਸਵਾਦ ਆਏਗਾ
ਅੱਜ ਮ ਅੱਜ ਬਣਾ ਲਈ
ਔਰ ਬੱਚਿਆਂ ਨੂੰ ਖੁਆਓ ਹੋਰ ਹੋਰ ਕੁਛ ਪੰਜੀ
ਬਸ ਮੈਂ ਇਹ ਕਹਿਣਾ ਸੀ ਕਿ ਕਹਿੰਦੇ ਜੋ ਮੈਂ ਉਹਨ ਦਾਲ ਦੇ ਨਾਲ ਚਟਨੀ ਵੀ ਹੋ ਗਈ ਤੇ ਘਰ ਵਿੱਚ ਰੋਟੀ ਹੋ ਗਈ ਕੁਲਚੇ ਰੋਟੀ ਬਨ ਗੀ। ਤਾਂ ਫੇਰ ਤਾਂ ਬਾਈ ਫੇਰ ਫੇਰ ਤਾਂ ਸਵਾਦ ਈ ਆ ਜਾਨਾ ਬੱਚਿਆਂ ਨੂੰ
ਚਲੋ, ਵਧੀਏ ਸੁਵਾਦ ਹਨ ਤੁਸੀਂ ਵੀ ਸੁਵਾਦ ਲਗਾਓ ਅਪਨੇ ਮੀਆਂ ਜੀ ਨੂੰ ਵੀ ਸਵਾਦ ਲਗਾਓ ਬੱਚਿਆਂ ਨੂੰ ਵੀ, ਸੋਰਾ ਸਾੱਬ ਨੂੰ ਵੀ ਔਰ ਮਿਲ ਕੇ ਖਾਓ ਚੰਗਾ ਜੀ।
ਔਕੇ ਜੀ। ਸਤਿ ਸ੍ਰੀ ਕਾਲ।